ਹਰ ਕੀ ਕਰਹੇ
ਨਹੀਂ ਬਸ ਇਹੀ ਰੋਟੀ ਰਟੀ ਬਣਾ ਕੇ ਬਸ ਬੱਚਿਆਂ ਦੇ ਪਿੱਛੇ ਪਰੇਸਾਨ ਛੱਟੀ ਅੱਜ ਦਿਮਾਗ ਖਰਾਬ ਕਿੱਤਾ ਘਰੇ
ਛੁੱਟੀ ਚ ਕਿੱਥੇ ਬੱਚੇ ਬਹਿਣ ਦਿੰਦੇ ਆ ਹਮ ਹਮ ਮਗਰ
ਦਾਦੂ ਦਾ ਦਾਦੂ ਵੀ ਆ ਦਾਦੂ ਨਾਲ ਦੋ ਦਾਦੂ ਨਾਲ ਗੱਲ ਕਰਾਵਾਂਗੇ ਮੈਂ ਤੇ
ਹਾਂ ਕ ਸੀ ਨਾ ਉਹਨੂੰ ਜੋ ਇੱਕ ਵਾਰੀ
ਬਹੁਤ ਵਾਰੀ ਦਿੱਤਾ ਹਾਂਜੀ ਮੈਂ ਕਿਥ ਬਣਾ ਉਹਨ ਤੇ ਦੇਖਿਆ ਵੀ ਨੀ ਆ ਨਾਲ ਉਹ ਸੀ ਵੀ ਨੀ
ਹਾਂ ਉਹ ਵੇਖ ਕੇ ਸੁਣ ਕੇ ਵੱਡੀ ਕੜੀ ਕਰਦੀ ਹੋਣੀ ਨਾ ਤ ਤਾਂ ਵੇਖ ਕੇ ਫਿਰ ਬੱਚੇ ਨੂੰ ਕਰਨ ਲੱਗ ਜਾਂਦੇ ਆ ਹਮ ਕੋਈ ਨੀ ਜਦੋਂ ਵੀ ਹੁਣ ਬੋਲੇ ਤੇ ਤਰ ਹੀ ਬੋਲਣਾ ਤੇ ਫਿਰ ਆਪੇ ਬੈਠਦੇ ਰਹਿੰਦੇ ਬਸਦੇ ਤੇ ਕਰੀ ਗੱਲ ਕਰਾ ਦਿੱਤੀ ਤੇ ਫਿਰ ਬਦ ਇਹ ਕਹਿਣਾ ਉਹਨਾਂ ਨੇ ਬਾਰ ਬਾਰ ਗੱਲ ਕਰਾਈ ਜਾਓ ਆ ਤਾਂ ਹਮ ਹੋਰ ਕੀ ਬਣਾ ਲੈ ਤ
ਹਾਂਜੀ ਮੈਂ ਦਾਲ ਚਾਵਲ ਚਟਣੀ ਹੋਰ ਤੁਹਾਡੀ ਕੀ ਕਹਿੰਦੇ ਬੈਗਨ ਬੈਗਨ ਦਾ ਭਾਜਾ ਫਰਾਈ ਕੀਤਾ ਵੈਗਨ ਹ
ਸਵਾਦ ਲੱਗਦਾ ਹਨਾ
ਹਾਂਜੀ ਇਹਨਾ ਦਾਲ ਚੌਲ ਕਰੇਲੇ ਬਣਾ ਲੋ
ਹਾਂ ਹਾਂ ਉਹ ਤੇ ਆ ਉਹ ਮਸਾਲਾ ਭਰ ਕੇ ਜਿਹੜੇ ਬਣਦੇ ਉਹ ਵੀ ਬੜੀ ਸਵਾਦ ਲੱਗਦੀ
ਹਾਂਜੀ ੜੀ ਹਾਂਜੀ ਹਾਂ ਉਹ ਵੀ ਮੈਂ ਬਣਾਉਂਦੀ ਹਾਂ ਨਾ ਉਹ ਤੇ ਬਹੁਤ ਵਧੀਆ ਲੱਗਦਾ
ਹਾਂ ਪਹਿਲਾਂ ਜਿਸ ਤਰ੍ਹਾਂ ਕਰੇਲੇ ਫਰਾਈ ਕਰਕੇ ਕੱਢ ਲੋੋ ਉਹ ਤੋਂ ਬਾਅਦ ਫਿਰ ਮਸਾਲਾ ਭੁੰਨ ਕੇ
ਹਾਂਜੀ ਬਨਾਉਦੇ ਹਾਂ ਰੋਟੀ ਨਾਲ ਲੱਗਦੀ। ਮ ਸਫ਼ਰ ਚ ਵੀ ਜਾਓ ਤੇ ਉਹੀ ਬਣਾ ਕੇ ਅਸੀਂ ਲੈ ਜਾਂਦੇ ਹਾਂ।
ਹਮ ਉਹ ਤੇ ਆ। ਚ ਖ਼ਰਾਬ ਦੀ ਵੀ ਨਹੀਂ ਹੁੰਦੇ ਹਮ ਉਹ ਤੇ ਆ। ਹਾਂ ਇਥੇ ਹੀ ਖੇਲ ਨਾ ਇਥੇ ਖੇਲ ਨਾ। ਹਾਂ।
ਗੱਲ ਜਾ।
ਹਮ।
ਕੀ ਕਰ ਤੁਸੀਂ। ਹੋਰ ਕੀ ਕਰ ਰਹੇ ਸੀ।
ਮੈਂ ਕੁਛ ਨੀ ਬਸ ਲਮੇ ਪਾਈ ਆ ਕੰਮ ਫਰੀ ਹੋ ਗਈ ਤੇ ਉਹੀ ਸੇਤ ਬਣਾ ਕੇ ਆ। ਹੀ ਸੀ ਤੇ ਹੁਣ ਬੈਠ ਲਮੇ ਪਈ ਇੱਥੇ ਖੇਲ ਲਾ। ਹਾਂ ਲੰਮੇ ਪਾਈ। ਅੱਜ ਛੁੱਟੀ ਨਾ ਸਕੂਲਾਂ ਦੀ ਵੀ ਤੇ ਬਸ। ਉਹ ਬਣ ਗਈ ਆ ਬਸ ਹੁਣ ਭੁੱਖ ਲੱਗੂਗੀ ਤੇ ਫਿਰ ਖਾਵਾਂਗੇ।
ਹਾਂ ਹਾਂਜੀ।
ਹਮ ਆ ਹਾਂ। ਹੋਰ ਮੂਵੀ ਵੀ ਵੇਖਦੇ ਤੁਸੀਂ ਵੀ।
ਹਾਂਜੀ।
ਮੈਂ ਮੂਵੀ ਵਗੈਰਾ ਵੇਖਦੇ ਨਹੀਂ।
ਹਾਂਜੀ ਵੇਖਣੀ ਆ ਦੋ ਤਿੰਨ ਵੇਖ ਹੀ ਲਏ ਆ। ਜਿਹੜਾ ਜਿਹੜਾ ਪੱਖਾ ਲਾਂਦਾ ਵੇਖ ਆਦੇ ਆ ਬਹਿ ਕੇ।
ਹਾਂ ਮੈਂ ਵੀ ਹੁਣ ਇੱਕ ਕੱਲ ਵੇਖੀ ਉਹ ਵਾਲੀ ਦੁਰੰਦਰ ਟੂ ਉ ਵਾਲੀ ਆਈ ਹੈ। ਉਹ ਵੀ ਵਧੀਆ ਮੂਵੀ ਆ। ਹਾਂ ਇੱਕ ਵਾਰੀ ਮੈਨੂੰ ਤੇ ਤਰ ਹੋ ਜਾਂਦਾ ਕਿ ਇੱਕ ਵਾਰੀ ਵੇਖੋ ਤੇ ਫਿਰ ਪੂਰੀ ਵੇਖੀ ਵੇਖੋ।
ਮੇ ਨਾਲ ਬੈਠੇ ਨੇ ਮੈਂ ਵੇਖ ਲਉਗੀ ਜੇ ਕੋਈ ਉੱਠ ਕੇ ਤਾਂ ਮੈਂ ਵੀ। ਬੈਠਾ ਰੂਗਾ ਕੋਈ ਬੋਲੂਗਾ ਕਿ ਹਾਂ ਵੇਖ ਬਹਿ ਕੇਣਾ ਮੈਂ ਵੇਖ ਲੂੰਗੀ।
ਹਾਂ ਹਮ ਮੈਂ ਵੀ ਤੇ ਇਨਾ ਨੇ ਲਗਾਈ। ਤੇ ਮੈਂ ਉਹੀ ਕਹਿੰਦੇ ਕਹਿੰਦੇ ਮੈਂ ਵੇਖ ਲਾਂ ਕਰਕੇ ਲਗਾ ਕੇ ਮੈਂ ਕਿਹਾ ਨਹੀਂ ਮੈਂ ਕਿਹਾ ਫਿਰ ਮੈਂ ਰਹਿ ਜਾਣਾ। ਕਰ ਕੇ ਕੱਲੇ ਕੱਲੇ ਵੇਖਣ ਚ ਮੈਂ ਕਿਹਾ ਕੱਲੇ ਵੇਖਣ ਚ ਮੈਂ ਕਿਹਾ ਫੇਰ ਮਜ਼ਾ ਨਹੀਂ ਆਉਂਦਾ। ਨਾਲ ਬਹਿ ਕੇ ਵੇਖੋ ਤੇ ਥੋੜਾ ਇੰਟਰਸਟ ਜਾ ਜਾਂਦਾ ਵ ਦੇਖਣ ਚ ਹਮ ਓਕਿਆ ਹਮ। ਇਸ ਤਰ੍ਹਾਂ ਹੀ ਹੋਰ। ਕਈ ਫਿਲਮਾਂ ਹੈਗੀਆਂ ਕੋਮੇਡੀ ਵਾਲੀਆਂ ਵੀ ਵੇਖੋ ਭੂਤ ਵਾਲੀਆਂ ਵੀ ਇਹ ਸਭ ਵੀ ਚੰਗੀਆਂ ਲੱਗਦੀਆਂ।
ਹਾਂ।
ਸਾਡੇ ਬੱਚੇ ਤੇਦ ਜਿਆਦਾ ਭੂਤ ਭੂਤ ਵਾਲਾ ਜ਼ਿਆਦਾ ਇਹਨਾਂ ਨੂੰ ਹੁੰਦਾ ਵੇਖਣ ਦਾ।
ਕਪੜਾ ਵੇਖੀ ਜਾਓ ਤੂ ਤੇ ਬੜਾ ਵੇਖੀ ਜਾਓ।
ਫ ਹਾਂ ਫਿਰ ਰਾਤ ਨੂੰ ਡਰਦੇ ਆ ਵੇਖ ਕੇ ਫ ਰਾਤ ਨੂੰ ਫੇਿਰ ਡਰਨਾ ਵਾ। ਉਹ ਫੇਰ ਉਹਠ ਉਠ ਉਠ ਉੱਠ ਕੇ ਬੈਣਾ ਫਿਰ।
ਭੁਤ ਆ ਗਿਆ ਭੁਤ ਆ ਗਿਆ।
ਹਾਂ ਉ ਇ ਨਾ। ਸਾਨੂੰ ਉਹ। ਮੈਂ ਕਿਹਾ ਤੁਸੀਂ ਉਹ ਪੇਂਟਿੰਗ ਵਗੈਰਾ ਕਰਦੇ ਹੋ। ਪੇਂਟ ਜਿਹੜਾ ਪੇਂਟ ਕਰ ਕਰਕੇ ਇਸ ਤਰ੍ਹਾਂ ਡਿਜਾਇਨ ਬਣਾ ਲੈਂਦੇ ਆ। ਸ਼ਿਲਪਾਂ ਚ ਪੜ੍ਹਦਿਆਂ ਚ।
ਜਾਂਦਾ ਹੈ
ਹਾਂ ਨੈੱਟਵਰਕ ਪ੍ਰੌਬਲਮ ਹੋ ਜਾਂਦਾ ਹੈ ਵਿੱਚ ਵਿੱਚ, ਮੈਂ ਕਿਹਾ ਤੁਸੀਂ ਪੇਂਟਿੰਗ ਕਰ ਲੈਂਦੇ ਹੋ।
ਹਾਂਜੀ! ਪੇਂਟਿੰਗ ਕਰ ਲੈਂਦੇ ਆ। ਪਲੱਸ ਥੋੜਾ ਬਹੁਤ ਕਰ ਲੈਂਣੀ ਹਾਂ।
ਅੱਛਾ! ਥੋੜਾ ਬਹੁਤ ਅੱਛਾ! ਕੋਈ ਨੀ। ਅਰੇ ਉਹ ਬੜੀ ਚੱਲੇ ਸੀ ਨਾ ਵਿਚ ਜੇ! ਪੇਂਟਿੰਗ ਪਹਿਲਾਂ ਤੇ ਉਥੇ ਸਿਲਫ ਪਚ ਕਰਦੇ ਹੁੰਦੇ ਸੀ। ਪੈਂਟ ਕਰਕੇ ਤੇ ਡਿਜ਼ਾਇਨ ਬਣਾਉਣੇ ਫਿਰ ਚਾਦਰਾਂ ਵੀ ਬਣਦੀਆਂ ਹੀ। ਹੁਣ ਸੂੱਟਾਂ ਚ ਚੱਲਿਆ ਉਹ ਰਿਵਾਜ਼। ਸੂੱਟਾਂ ਚ ਵੀ ਚੱਲਿਆ ਸੀ। ਪੇਂਟਿੰਗ ਕਰਕੇ ਪਾਉਣ ਦਾ। ਹਾਂ! ਬੜੀ ਵਧੀਆ। ਜਿਨੂੰ ਨਹੀਂ ਆਉਂਦਾ, ਉਹ ਵੀ ਬਣਾ ਸਕਦੇ। ਤਾਂ ਪੇਂਟ ਵਾਲੀ ਡੱਬੀਆਂ ਆਉਂਦੀਆਂ ਨਾ! ਸ਼ੀਸ਼ੀਆਂ! ਕੱਚ ਵਾਲੀਆਂ! ਉਹਦੇ ਡ ਕਣ ਚੇ ਪੈਂਟ ਕੱਢ ਲੋ। ਤੇ ਇੱਕ ਪਲੇਨ ਜਿਹੜਾ ਸੂਟ ਜਿਹੜਾ ਆਪਣਾ ਹੁੰਦਾ ਪਾਉਣ ਵਾਲਾ। ਹਾਂ! ਨਹੀਂ ਤਾਂ! ਉੇ ਕੁਛ ਕਰਨਾ ਹੀ ਨੀ। ਬਸ ਨਾ! ਅੰਗੂਠਾ ਇਸ ਤਰ੍ਹਾਂ ਕਲਰ ਵਿੱਚ ਡੁਬੋ ਕੇ ਤੇ ਇਸ ਤਰ੍ਹਾਂ ਫੁੱਲ ਦੀ ਸ਼ੇਪ ਬਣਾਈ ਜਾਣੀ ਇਸ ਤਰ੍ਹਾਂ ਲ ਅੰਗੂਠਾ ਲਾ ਲਾ ਕੇ। ਔਰ ਵਿੱਚ ਇੱਕ ਡੋਟ! ਹਾਂ ਵਿੱਚ ਡੋਟ ਪਾ ਦਿੰਦੇ ਆ। ਤੇ ਬੜੀ ਸੋਹਣਾ ਇੱਕਦਮ ਫੁੱਲ ਉਹਨਾਂ ਨੇ ਮਤਲਬ ਸੂਟ ਚ ਉਹਨਾਂ ਨੇ ਬਣਾਏ। ਮਤਲਬ ਦਿਖਾਏ।
ਹਾਂ! ਇਕ ਵਗੈਰਾ ਹੋ ਸੈਂਡ ਕਰੋ ਵੇਖੋਗੇ ਟਰਾਈ ਕਰਕੇ।
ਉਹ ਤੇ ਮੈਂ ਵੀ ਸੋਚਿਆ ਸੀ ਟ੍ਰਾਈ ਕਰਕੇ ਵੇਖਾਂ ਫਿਰ ਬਣਾ ਕੇ ਮੈਂ ਵੀਡੀਓ ਚ ਬ। ਇਈ ਬਣਾਉਣਡੇ ਇ ਤ ਤੇ ਮੈਂ ਕਿਹਾ ਏ ਤਾਂ ਕਿੰਨਾ ਸੌਖਾ ਆ ਬਣਾਉਣਾ, ਇੱਕਦਮ ਬਸ ਖਾਲੀ ਡੱਬੀ
ਕਰਦੇ ਰਹੋ
ਹਮ! ਹਮ! ਓ ਤੇ ਹੈ। ਹਮ ਹੋ ਤੁਹਾਨੂੰ ਮੋਮੋਜ਼ ਬਣਾਉਣੇ ਆਉਂਦੇ ਆ?
ਆਉਂਦੇ ਆ ਮੋਮੋਜ਼? ਮੈ ਬਣਾਉਣੀ ਰਹਿਨੀ ਹਾਂ ਹਾਂਜੀ! ਮੇਰੇ ਸਿਸਟਰ ਨੇ ਦੱਸਿਆ ਸੀ ਓਥੇ ਬਣਾਉਂਦੇ ਨੇ ਬਹੁਤ ਵਧੀਆ ਹਾਂਜੀ ਮੈ ਨ ਬਾਹਰ ਆ! ਤਾਂ ਸਾਡੇ ਘਰੇ ਬੱਚੇ ਵੱਡੇ ਕੋਈ ਨੀ। ਕਰਦੇ ਅਸੀਂ ਘਰੇ ਬਣਾ ਕੇ ਪੀਂਦੇ ਅ
ਸਾਡੇ ਪਿੱਛੇ ਪਏ ਰਹਿੰਦੇ ਪਰ ਅਸੀਂ ਖਵਾਉਂਦੇ ਨੀ ਆ ਬਾਹਰ ਦਾ।
ਨਾਲ ਦਾ ਘਰ ਤਾਂ ਬਹੁਤ ਵਧੀਆ ਬਣਦਾ ਆ, ਨਾਲ ਸਿੰਪਲ ਵੀ ਬਣਦਾ ਤੇ ਬਹੁਤ ਵਧੀਆ ਵੀ ਬਣਦਾ।
ਅੱਛਾ! ਦੱਸਿਓ ਨਾ ਉਹ ਕਿਸ ਤਰ੍ਹਾਂ ਬਣਾਉਂਦੇ? ਫਿਰ ਹਾਂਜੀ ਆਵਾਂਗੇ। ਹਾਂ! ਦੱਸ ਵੀ ਦਿਓ ਕਿ ਬਣਾਉਂਦੇ। ਤੇ ਫਿਰ ਮੈਂ ਵੀ ਟਰਾਈ ਕਰਕੇ ਵੇਖਾਂਗੀ ਘਰੇ। ਟਾਈਮ ਲੱਗਦਾ ਹੋਣਾ ਬਣਾਉਣ ਚ। ਬਣ ਜਾਂਦੀ ਛੇਤੀ?
ਹਾਂ! ਛੇਤੀ ਬਣ ਜਾਦੀ ਆ ਨਾਲੇ ਵਧੀਆ ਬਹੁਤ ਬਨਦੀ ਆ। ਉਹਰ ਕਿਹੜੇ ਪਾਲ ਕੇਸੀਂ ਵਧੀਆ ਚੰਗੀ ਤਰ੍ਹਾਂ ਖਾ ਲੋ ਫੇਿਰ।
ਹਮ! ਦੱਸਿਓ ਤਾਂ! ਉਹ ਕਿਵੇਂ ਬਣਾਉਂਦੇ ਆ ਉਹਨੂੰ?
ਕੀ?
ਕਿ ਤਰ੍ਹਾਂ ਬਣਾਉਂਦੇ? ਉਹ ਨੂੰ ਮਮੋਸ ਨੂੰ?
ਮੈਂ ਤੇ ਕੀ ਕਹਿੰਦੀ! ਮੈਂ ਤੇ ਲੂਣ ਪਾ ਕੇ ਚੰਗੀ ਤਰ੍ਹਾਂ ਸਕੁੜ ਕੇ ਰੱਖ ਦਿੰਦੀ ਆਂ। ਫੇਰ! ਤੁਹਾਡਾ ਕੀ ਕਹਿੰਦੇ ਬੰਦਾ ਗੋਭੀ ਅੱਧ ਘੰਟੇ ਬਸ? ਅੱਧਾ ਘੰਟਾ ਵੀਹ ਮਿੰਟ। ਬਾਅਦ ਫੇਰ ਉਹ ਪੱਤਾ ਗੋਭੀ ਨੂੰ! ਉਹ ਉਹਦੇ ਚ ਮਿਰਚੀ, ਹਰੀ ਮਿਰਚ, ਚਿੱਲੀ ਕਟਰ ਕਰਕੇ ਤੇ ਇੱਕ ਜੀਨੂ ਮੋਟਾ ਚਾਈਨੀਜ਼
ਤੇ ਪੱਤਾ ਗੋਬੀ ਨੂੰ ਕੀ! ਮਤਲਬ ਬਾਰੀਕ ਬਾਰੀਕ ਕਟਨਾ ਹੈ। ਕਿ ਉਹਨੂੰ ਜਿਹੜਾ ਚੌਪ ਕਰ ਲੈਣਾ
ਬ ਕਰ ਲੋ ਕੱਟ ਲਓ ਜਿੱਦਾਂ ਮਰਜੀ ਕਰ ਲੋ ਮੈਂ ਤੇ ਕੱਟ ਲੈਂਦੀ ਹਾਂ ਹਾਂਜੀ! ਓਦੇ ਬਾਅਦ ਪਤਾ ਅ ਲੂਣ ਤੇ ਉਹ ਜਿਹੜੇ ਚਾਈਨੀਜ਼ ਨਮਕ ਆਉਂਦਾ ਹੈ। ਅਜਿਨੋ ਮੋਟੋ ਕਰਕੇ। ਉਹ ਪਾ ਕੇ ਤੇ ਕੱਚਾ ਪੱਕਾ ਜਿਹਾ ਫਰਾਈ ਕਰਕੇ ਬਸ ਉਹਦੇ ਚ ਪਾ ਕੇ ਫੇਰ ਵੈਲ ਕੇ। ਕਰੋ ਤੇ ਨਾਲ ਚਟਨੀ ਬਣਾ ਲੋ ਟਮਾਟਰ ਦੀ, ਉਦੋਂ ਬਣਦਾ ਹੈ। ਮੋਮੋ ਚਟਨੀ ਬਣਦਾ ਹੈ।
ਅੱਛਾ ਅੱਛਾ ਹਮ ਚਟਨੀ ਦਾ ਕੀ ਕਰਨਾ ਵ ਚਟਨੀ ਚ ਕੀ ਮਤਲਬ ਇਸ ਤਰਾਂ ਹੀ ਧਨੀਆ ਪੁੱਜਦੀ
ਹਨਾ ਉਹ ਚਟਨੀ ਟਮਾਟਰ ਵੀ ਕਰਦੀ ਹੈ ਉਹਨੂੰ ਕਟ ਬਸ ਕਡਾਹੀ ਤੇ ਇੱਕ ਚਮਚ ਤੇਲ ਪਾ ਕੇ ਨਾਲ ਲਸਣ ਤੇ ਹਰੀ ਸੁੱਕੀ ਵਾਲੀ ਜਿਹੜੀ ਲਾਲ ਮਿਰਚੀ ਆਉਂਦੀ ਹੈ
ਅੱਛਾ ਉਹ ਵੀ ਪਾਉਣੀ ਤੋਂ ਜ਼ਿਆਦਾ ਮਿਰਚ ਨੀ ਹੋ ਜਾ
ਜਿ ਨਾ ਤੁਸੀ ਸਪੈਸੀ ਖਾਣਾ ਪਸੰਦ ਕਰਦੇ ਹੋ ਅੱਠ ਦਸ ਦੋ ਚਾਰ ਦਿਨਾਂ ਖਾਣਾ ਤੁਹਾਨੂੰ ਉਹਨੂੰ ਗਰਮ ਪਾਣੀ ਚ ਮਤਲਬ ਥੋੜ੍ਹਾ ਜਿਹਾ ਬੋਇਲ ਮਤਲਬ ਗਰਮ ਪਾਣੀ ਚ ਪਾ ਕੇ ਪੰਜ ਮਿੰਟ ਟੱਕ ਦੋ ਉਹਦੇ ਬਾਅਦ ਫੇਰ ਲ ਲਸਣ ਇੱਕ ਚਮਚ ਤੇਲ ਪਾ ਕੇ ਕਢਾਈ ਸੀ ਲਸਣ ਹੋਰ ਟਮਾਟਰ ਬਸ ਉਹਨੂੰ ਥੋੜ੍ਹਾ ਜਿਹਾ ਬਸ ਸੋਫਟ ਜਿਹਾ ਕਰਕੇ ਠੰਡਾ ਕਰਕੇ ਉਹ ਮਿਰਚੀ ਨੂੰ ਪਾ ਕੇ ਮਿਕਸੀ ਚ ਪੇਸ ਲੋੋ
ਅੱਛਾ ਉਹੀ ਮੈਂ ਕਿਆ ਕਦੀ ਬਣਦੀ ਪਤਾ ਨੀ ਅੱਛਾ ਹਾਂ ਬੱਚਿਆਂ ਨੇ ਕਿੱਥੇ ਖਾਣੀ ਆ ਲਾਲ ਮਿਰਚ ਮੈਂ ਤਾਂ ਨੀ ਖਾ ਪਾਉਂਦੀ ਮਿਰਚ ਹਾਂ ਤੁਸੀ ਉਹੀ ਦੱਸਣ ਡੇ ਮੈਂ ਤਆਂ ਜੀਅ ਕਰਨ ਡਿਆ ਹੁਣ ਖਾਣ ਦਾ ਹਣ ਕੀ ਹਮ ਹਮ ਹਮ ਬਣਾਉਂਦੇ ਫੈਂ ਹਾਂਮ ਇਕੱਠੇ ਬਣਾਉਂਦੇ ਆ ਥੋੜਾ ਸ ਚਲੋ ਮ ਮਿਲ ਕੇ ਛੁਟੀ ਬਣ ਜਾਏਗਾ ਥੋੜਾ ਹਾਂ ਸਿੱਖ ਹੀ ਜਾਉਗੇ ਹਾਂ ਹਾਂ ਹਾਂਜੀ ਉਹ ਤੇ ਆ ਚਲੋ ਕਦੀ ਬਣਾਉਂਦੀ ਆ ਪਲੈਨ ਆਉਣ ਦਾ ਫੇਰ ਕਿਸੇ ਦਿਨ ਅਗਲੇ ਦਿਨ। ਛੁੱਟੀ ਪਏਗੀ ਤੇ ਫਿਰ ਇਹ ਸੰਡੇ ਨੂੰ ਤੇ ਕਿਤੇ ਜਾਣਾ ਸਾਨੂੰ ਤੇ ਵੇਖਦੇ ਫਿਰ ਜਾਣ ਛੁੱਟੀ ਜਦੋਂ ਪੈਂਦੀ ਆ ਤੇ ਫੇਰ ਆਉਂਦੇ ਆ।
ਹਾਂਜੀ,
ਹੂੰ ਨਾਲੇ ਘੁੰਮਣਾ ਵੀ ਹੋ ਜਾਏਗਾ ਥੋੜਾ। ਹਾਂ, ਹੋਰ ਸੁਣਾਓ?
ਅੱਛਾ ਵਧੀਆ,
ਹੂੰ,
ਹ
ਵਹੀ ਨਾ ਉਹ ਕੀ ਬੋਲਦੇ ਤੁਸੀਂ ਜਿਹੜਾ ਵਾਲ ਸਟੇਟ ਕਰਵਾਏ ਸੀ, ਸਹੀ ਆ ਹੁਣ ਕੀ। ਖਰਾਬ ਹੋਗੇ।
ਠੀਕ ਹੀ ਆ, ਬਹੁਤ ਵਾਦ ਚਲੇ ਜਾਣਦੇ ਹੁਣ ਤੇ ਬਾਦ ਤੇ ਲਿਆ ਸ ਨਾਲ, ਲੇਕਿਨ ਟਰਾਡਿਸਲ ਮਾਸਕ, ਜਿਹੜਾ ਲਾਣ ਦੇ ਬਾਅਦ ਮਤਲਬ ਲਾਦੇ-ਲਾਦੇ ਆਵਾਜ਼ ਬਹੁਤ ਨਿਕਲਦਾ। ਬਾਅਦ ਮਤਲਬ ਬਹੁਤ ਬਾਲ ਬਹੁਤ ਡੈਮੇਜ ਹੋ ਗਿਆ ਤੇ ਜਿੱਦਾਂ ਸੋਚਿਆ ਸੀ, ਕਿ ਪਵਾਂਗੇ ਲੇਟ ਰਹਗਾ ਉਦੋਂ ਦਾ ਕੁਛ ਨੀ ਹੋਇਆ।
ਅਰੇ ਹ ਕੈਮਿਕਲ, ਦਿਨਾਂ ਨਾਲ ਲਾ ਕੇ ਉਹ ਵੀ ਵਾਲ ਖ਼ਰਾਬ ਹੋਣ ਵਾਲੇ ਆ ਹਾਂ ਹਾਂ, ਪਤਾ ਨੀ ਲੋਕ ਕਿਤਰ੍ਹਾਂ ਕਰਵਾਦੇ ਆ ਇਹਨਾਂ ਦੇ ਨੀ ਵਾਲ ਖਰਾਬ ਹੁੰਦੇ ਹੋਊਗੇ। ਹਾਂ ਨਹੀਂ ਮੈਨੂੰ ਤੇ,
ਕਿੰਨੇ ਮਛਰ ਲ ਜੋ,
ਹਾਂ, ਉਹ ਤੇ ਹੈ ਮੈਂ ਵੀ ਤੇ,
ਦੀ ਕਦੀ ਕਦਾਰ ਪਰ ਆਹ ਹੈਗੇ, ਆਹ ਹੋਇਆ ਕਿ ਬਾਹਰ ਦਾਂ ਸਮੂਥ ਹੋ ਗਿਆ ਮੇਰਾ, ਪਹਿਲਾਂ ਜਿਹੜਾ ਫ੍ਰਿਜੀ ਚਪਦਾ ਸੀ, ਰਬ ਚਲਦਾ ਸੀ।
ਚਲੋ ਹਾਂਜੀ ਠੀਕ ਹੈ, ਫੇਰ ਮੈਂ ਲਾਉਂਨੀ ਆ ਮੈ ਤੁਹਾਨੂੰ।
ਹਾਂਜੀ ਠੀਕ ਹੈ, ਸਤਿ ਸ੍ਰੀ ਅਕਾਲ ਜੀ।